ਹਾਂਜੀ ਹਾਂਜੀ। ਇਹ ਬੜ ਮ ਮਨ ਕਰੱਲ ਨਮਸਤੇ ਬਾਡੀ ਮਾ
ਨਮਸਤੇ ਪੁੱਤਰ ਕਿਆ ਕਰਦੀ ਦੀ ਮੇਰੀ ਕੁੜੀਆ।
ਮੈਂ ਜ਼ਮੀਨ ਦੇ ਮੀਲ ਰਿਹਾ ਸੀਗਾ
ਵੇਲ ਰ ਹਜਮੀਨ ਤੇ ਠੰਡੀ ਠੰਢਡੀ ਲੱਗਦੀ ਗਰਮ ਗਰਮ ਲੱਗਦੀ ਹੈ।
ਕਹਿੰਦੀ ਆਵਾਜ਼ ਤਾਂ ਆ ਨਹੀਂ ਰਹੀ।
ਲੈ
ਮੈਨੂੰ ਪੰਦਰਾਂ ਹੋਰ ਆ ਗਈਆਂ ਪੰਜ ਹੋਰ ਆ ਗ ਕਹਿੰਦੇ ਪੰਦਰਾਂ ਕਰੋਣ
ਕ ਪੰਜ ਹੋਰ ਆ ਗਏ ਪੰਦਰਾਂ ਕਰੋ ਕਹਿੰਦੇ ਕਰੀ ਜਾ ਕਰਾ ਪੈਸੇ ਮਲ ਤਾਂ ਆਈ ਜਾਣੀਆਂ ਨੇ ਸਾਰ ਨ ਲੱਗਿਆ ਹੈਂ। ਹਾਂ ਉਹ ਪਾਉਂਦੇ ਨੇ ਵੀ ਦੇਖਦੇਵ ਆ ਗਏ ਤੁਹਾਡੇ ਕੋਲ ਪਹੁੰਚਏ ਜ ਵੱਲ ਰਹੀੜਹੀ ਜਿੰਨੀਆਂ ਗੱਲਾਂ ਬਧ ਵਧਣਗੀਆਂ ਤੈਨੂੰ ਓਨੇ ਰੇਟ ਵਧੀ ਜਾਣੇ ਹਨਾ।
ਅੱਛਾ ਅੱਛਾ।
ਹਾਂ।
ਚੱਲ ਵਧੀਆ ਮੈਂ ਤੇ ਇਹਨਾਂ ਨੂੰ ਵੀ ਕੀਤਾ ਸੀ ਪਰ ਇਹਨਾਂ ਦਾ ਮੇਨ ਲਗਦਾ ਰਿੰਗ ਜਾਊਗੀ ਨੀ ਹਜੇ ਕੋਈ ਆਯਾ ਨੀ ਨਾ ਟਾਸਕ। ਕਿਹਨਾਂ ਨੂੰ।
ਨਾ ਹਜੇ ਜਾਓ, ਪਹਿਲਾਂ ਐਪ ਹੋਊਗੀ ਇਹਨਾਂ ਦੀ ਉਹਦੀ ਉੱਥੇ। ਰਜਿਸਟਰ ਹੋਊਗੀ ਤਾਂ ਹੀ ਤੈਨੂੰ ਆਊਗਾ ਆਊਗਾ ਜਬ ਤੈਨ ਹਫ਼ਤੇ ਬਾਅਦ ਆਇਆ। ਇਹਨੇ ਸਨੀ ਦੇ ਪਾਰ ਕੀ ਕਹਿੰਦੇ ਨੇ, ਹਫ਼ਤੇ ਬਾਅਦ ਚੱਲੂਗੀ।
ਆਹੋ ਆਹੋ।
ਹਾਂ ਫੇਰ ਚੱਲ ਫੇਰ ਮੌਜ ਹੋਜੂਗੀ ਹ
ਧੁੱਪ ਦੇਖ ਲੈ ਕਿੰਨੀ ਤੇਜ਼ ਪਈ ਆ ਬਾਹਰ।
ਇਥੇ ਛੇ ਵੱਜ ਕੇ ਦੇਲ ਲੈ, ਧੁਪਾ ਐਏ ਦੁਪਹਿਰਾ।
ਔ ਇਂਜ ਚੜ੍ਹਿਆ, ਹੱਟੀ ਧੁੱਪ ਤੇਜ ਪਈ ਹੈ ਲ।
ਹਾਂ ਕੋਈ ਸਿਆਨਾ ਜੋ ਮਿਲਦੀ।
ਸਿਆਲਾਂ ਚੂੰ ਕਹਿੰਨੇ ਕਿੱਥੇ ਜਾਈਏ? ਬਾਈ ਧੁੰਦ ਬਹੁਤ ਹੈ ਨਿਆਣੇ ਬਿਮਾਰ ਹੋ ਜਾਣਗੇ, ਠੰਢ ਬਹੁਤ
ਹਾਂ, ਸੱਟ ਲੱਗ ਜੁਗੀ ਨਿਆਣੇ ਦੇ ਸੱਚੀ ਗੱਲ ਏ। ਮੈਂ ਤਾਂ ਆਪ ਕਹਿੰਦੀ ਹ ਵੀ ਨਾ ਬੰਦਾ ਗਰਮੀ ਚ ਚੋ ਜੀ ਕਰਦਾ ਰਕ ਨੂੰ ਹੁੰਦਾ ਸਿਆਲ ਚ ਰਕ ਵੀ ਜੀ ਕਰਦਾ।
ਗਰਮੀ ਜੂਮ ਕਹੀ ਜਾਂਦਾ ਬੰਦਾ ਦਸ ਕਿੱਥੇ ਭਾਈ ਦੋ ਰੋਟੀ ਕਿਸੇ ਲਾਣੀਆਂ ਔਖੀਆਂ ਹੋ ਜਾਣੀਆਂ?
ਅਹ ਸਿਆਲ ਚ ਬਂਦਾ ਓਮ ਕਹਿੰਦਾ ਲੈਜੀ ਠੰਡ ਚ ਭਾਈ ਕਿੱਥੇ ਅਹ ਹਦੇ ਚੋਂ ਨਿਕਲੂ ਜੀ ਨੀ ਕਰਦਾ। ਆਪਣੇ ਦੋ ਰੋਟੀਆਂ ਪੱਕਦੀਆਂ ਨੀ, ਇਨੀ ਠੰਡ ਹੈ।
ਚੋਲੇ ਮਸ਼ਹੂਰ ਆ ਬੱਸ ਗਰਮੀਆਂ ਵੀ ਚੱਲਦੀਆਂ ਨੇ।
ਹੁਣ ਤਾਂ ਬਸ ਲੋਕਾਂ ਦਾ ਬੁਰਾ ਹੀ ਹਾਲ ਹੈ। ਹੁਣ ਤਾਂ ਰਿਸ਼ਤੇਦਾਰੀਆਂ ਬਸ ਨਾਮ ਦੇ ਰਹਿ ਗਈ ਵੀ ਦੋ ਮਿੰਟ ਆਓ ਜਾਓ।
ਹਾਂ, ਗਰਮੀਆਂ ਚ ਵੀ, ਗਰਮੀਆਂ ਚ ਵੇ ਕਹਿੰਦਾ ਚੌਲ ਬਣਾਦੇ ਆਏ ਆ।
ਚੌਲ ਬਣਾ ਲੋ ਖਾਲੋ। ਇੱਥੇ ਗਰਮੀ ਸ਼ਰਦੀ, ਉਹੀ ਤਾਂ ਕਹਿੰਦੀ ਇੱਥੇ ਗਰਮੀ ਸ਼ਰਦੀ ਕਦੇ ਦੇਖਿਓ ਨਹੀਂ ਜੀ। ਚੁੱਲੇ ਤੇ ਰੋਟੀ ਪੱਕਦੀ ਤੇ ਨਾਲੇ ਇੰਨੀ ਗਰਮੀ ਚ ਪਸੀਨੇ ਏ ਚੋੰਦੇ ਸੀ ਬੈਠੇਆ ਦੇ। ਨਹੀਂ ਹੁਣ ਹੁਣ ਪਤਾ ਲੱਗਦਾ ਵੀ ਗਰਮੀ ਮੀਆਂ ਜ ਰੋਟੀਆ ਇੱਕ ਵੀ ਪੱਕਦੀਆਂ। ਹ ਦੇ
ਹੂੰ‌।
ਔ ਹ ਆ ਮੈਂ ਦਰਵਾਜਾ ਖੋਲ। ਉਹਦੇ ਆਾ ਉੱਪਰ ਰਸੋਈ ਦੇ ਉੱਪਰ ਬਹਿੰਦੀ ਹੁੰਦੀ ਗਿੱਠੀ ਰੱਖ ਕੇ ਉੱਥੇ ਬਹਿ ਕੇ ਰੋਟੀ ਬਣਾਉਂਦੀ ਹੁੰਦੀ ਸੀ ਡੱਬਾ ਦੀ ਸਾਰੇ ਡੱਬੇ ਡੱਬਾ ਭਰ ਕੇ ਰੱਖ ਦਿੰਦੇ ਸੀ
ਸਰੰਦ ਦੀ ਰਸੋਈ ਵੀ ਮਾਸ਼ਾ ਅੱਲਾਹ ਦੀਨਾ ਮੈਂ ਪੂਰੀ
ਜਾਤਾਂ ਪਾੌੜੀਆਂ ਥੱਲੇ ਐਵੇਂ ਹੀ ਸੀ।
ਹੀ ਕਹਿੰਦੀ ਆ ਨਾ ਇਨੀ ਛੋਟੀ ਜਿਹੀ ਜਮਾ ਹੀ।
ਗਿੱਠੀ ਰੱਖੀ ਵੀ ਹੁੰਦੀ ਗੰਦੀ ਸੀ ਉਥੇ ਚੁੱਲ੍ਹਾ ਬਣਾਇਆਦੀ ਮੀਮੀ ਨੇ ਗਿੱਠੀ ਮੇਰੇ ਹਾਂ ਆਸਾ ਲੱਭੀ ਮੇਰੇ ਤਾਂ ਬਾਅ ਪਵਾਈ ਸੀ। ਜਦ ਗੈਸ ਲਿਆ ਜਦ ਪਵਾਈ ਤੀ--ਮਾੜੀ ਜੀ ਬੱਸ ਨਹੀਂ ਤਾਂ ਕੁਛ ਵੀ ਨੀ ਸੀ ਉੱਥੇ ਪਿੱਛੇ ਤਾਕੀ ਤਾੱਕੀ ਦਰਵਾਜਾ ਬਸ ਜੀ ਛੋਟੀ ਜਿਹੀ ਅਲਮਾਰੀ ਸੀ ਛੋਟੀ ਜਹੀ ਬਸ ਵਡੇ ਰੱਖਦੀ ਆ ਤੂੰ ਕੁਛ ਵੀ ਨੀ
ਵੀ ਕਿਆ ਦੇਖ ਕੇੱ ਗਏ ਤੇ ਬਹੁਤ
ਲੈ ਦੇਖ ਕੇ ਸਵਾਲ ਸਏ ਹਿੱਟ ਕੇ ਗਏ ਜਿਵੇਂ ਰੋਟੀ ਦੀ ਲੋੜਦੀ
ਹਾਂ ਹਾ ਬੱਸ ਮਾਂ ਬਾਪ ਤਾਂ ਵਿਆਹ ਦਿੰਦੇ ਆ ਬੱਚਿਆਂ ਨੂੰ ਭੁਗਤ
ਫਿਰੱਲ ਰ ਸੀ
ਉਹਨੇ ਹਰ ਹਾਲ ਚ ਕੱਟ ਲੈਣਾ। ਨਹੀਂ ਕੱਟਣੀਆਂ ਘੂਰੇ ਤੇ ਵੀ ਭੱਜ ਜਾਂਦੀਆਂ।
ਆਹ ਫਿਰ ਹੁਣ ਯਾਰ ਪਤਾ ਤ ਵੀ ਕਿੱਥੇ ਜਾਣਾ ਯਾਰ ਕੋਈ ਫੋਨ ਹੁੰਦਾ ਸੀ ਨਾ ਕੋਈ ਚਿੱਠੀ ਨਾ ਕੋਈ ਹੁੰਦੀ ਸੀ ਨਾ ਕੁਛ ਹੁੰਦਾ ਸੀ। ਹ ਤਾਂ ਉਹਨਾਂ ਦੇ ਨਾਲ ਮਾਰ ਤਬ
ਆਹ
ਉਹਨਾਂ ਦੀ ਮਾੜੀ ਮਾੜੀ ਗੱਲ ਕਰ ਲੈਂਦੀ ਨੇ ਮਾੜੀ, ਮਾੜੀ ਗੱਲ ਜਦੋਂ ਭੱਜ ਲੈਂਦੀ ਨੇ।
ਆਹ ਬੱਸ ਮੰਮੀ ਆ ਕੀਤਾ, ਮੰਮੀ ਐਂ ਕੀਤਾ, ਮੰਮੀ ਉਹ ਕੀਤਾ। ਤਾਂ।
ਆਹ ਉਲਟ ਗ ਹੋ ਚੱਲੋ ਮੂੰ ਸੁਖ ਤੋਂਚ ਪੁੱਛ ਲ ਲੋ ਕ ਐ ਥੋੜੋ ਵੀ ਸਹਿਤੀਆਂ ਦਈ ਜਾ ਫਿਰ ਸਹਿਤੀ ਕਾਹਦੀ ਹੈ। ਯਾਰ ਵਿਆਹ ਤੇ ਕੁੜੀ ਫੇਿਰ ਆਉਣੀ ਕਹੋ ਭਾਈ ਆਪਣੇ ਘਰ ਠੀਕ ਹੈ।
ਜਿਹੜੇ ਕੁੜੀਆਂ ਨੇ ਬਸਣ ਉਹ ਆਪ ਹੀ ਨੀ ਅਗਲੇ ਕਹੂਗੀ ਭਾਈ ਨਹੀਂ ਮੈਂ ਬਸਣਾ। ਮੈਂ ਤਾਂ ਰਹਿਣਾ।
ਹਾਂ ਆਪੇ ਦੱਸਦੀ ਆਪੇ ਕ ਦਦੀ ਵੀ ਨਹੀਂ ਆ। ਹਾਂ ਹਾਂ ਜਿਦੇ ਬਸੰਤ ਦਾ ਮੂਡ ਹੁੰਦਾ
ਮੰਮੀਆਂ ਨੂੰ ਚਦੋ ਥੋੜ੍ਹਾ ਪਤਾ ਵੀ ਮੰਮੀਆਂ ਨੂੰ ਹੁਣ ਸਾਰੀਆਂ ਹੀ ਗੱਲਾਂ ਕਰਨੀਆਂ ਨੇ
ਆਾਂ ਨਹੀਂ, ਗਰਮੀ ਹੁਣ ਕਹਿਰ
ਨਹੀਂ ਕਹਿੰਦੀ, ਜਿਹਨੇ ਨਹੀਂ ਪਰ ਸੁਣਾ ਜਾਣਾ
ਉਹੀ ਤੇ ਕਹਿੰਦੀ ਆ, ਉਹ ਤੇਰੀ ਉਹ ਮੈਂ ਕਿਹਾ, ਉਹ ਨੀ ਨਾਨੀ ਮੈਂ ਕਿਹਾ ਤੇਰਾ ਕਿੰਨੀ ਫਸੀ ਵੀ ਆ, ਹੁਣ ਕੁੜੀ ਆਪਣੇ ਘਰ ਬੈਠੀ ਉਹ ਆਪਣਾ ਐਸ਼ ਕਰੀ ਸਰਕਾਰੀ ਨੌਕਰੀ ਹੈ, ਪ੍ਰਹੁਣਾ ਵੀ ਉਹ ਵੀ ਆਪਣੇ ਹਨਾ, ਆਹਾ ਨਾਨੀ, ਆਉਂਦੀ ਤੁਹਾਡੇ ਉਹ ਮੋਟੀ ਜੀ ਨਹੀਂ ਅਗਲੀ ਕਹਿੰਦੀ ਆ, ਮੈਂ ਤਾਂ ਫਰੀ ਜਾਵਾਂ ਆਪਣਾ ਹੁਣ ਦੇਖੋ ਜਿੰਮੇਵਾਰੀ ਨਿਆਣੇ ਦੀ ਕਿੰਨੀ ਉਹ ਆਪਣੀ ਕੁੜੀ ਦੀ ਵੀ ਆਣਾ
ਹਾਂ ਪੜ੍ਹਾਂਦੇ ਨਿਆਣਿਆਂ ਨੂੰ, ਟਿਊਸ਼ਨ ਲਗਾਇਆ ਨਾਲੇ ਪੜ੍ਹਾਉਂਦੀ ਆ
ਲੈ ਫੇਰ ਉਹੀ ਤਾਂ ਕਹਿੰਦੀ, ਆ ਫਿਰ ਆਏ ਨੂੰ ਰੋ ਵੀ ਜਾਂਦੀ ਸਭ ਕੁਛ
ਕਹਿੰਦੀ ਪਹਿਲਾਂ ਮੈਂ ਨਾ ਟਿਫਨ ਤਿੰਨਾਂ ਦੇ ਪੈਕ ਕਰਕੇ ਦਿੰਦੀ ਆ, ਫਿਰ ਆਇਆ ਦਾ ਤਿੰਨਾਂ ਦਾ ਕਰਦੀ ਆ ਹਮ ਫਿਰ ਤਿੰਨੇ ਘਰ ਦਾ ਵੀ ਕਰਦੀ ਹੈ, ਫਿਰ ਬਾਹਰ ਅੰਦਰ ਦਾ ਵੀ ਕਰਦੀ ਹੈ
ਹਾਂ ਸਹੀ ਕਹਿੰਦੀ ਆ ਆਹੋ ਪੰਜ -ਪੰਜ, ਵਜੇ ਤੋਂ ਛੁੱਟੀ ਹੁੰਦੀ ਆ ਉ ਛੇ ਸੱ
ਆਹੋ ਛੇ -ਸੱਤ, ਛੇ- ਸੱਤ ਤਾਂ ਬੱਜੇ ਜਾਂਦੇ ਹੋਣੇ ਚੰਡੀਗੜ੍ਹ ਤੋਂ ਆ ਹਾਂ ਮੋਹਾਲੀ ਕਲੀ ਹੈ।
ਫੇਰ ਪ੍ਰਾਹੁਣਾ ਵੀ ਰੋਜ ਉੱਥੇ ਈ ਆਉਂਦਾ?
ਹਮ
ਦੇਖ ਲੈ, ਸੱਸ ਸੋਰੇ
ਪ੍ਰਾਹੁਣਾ ਇਹਦਾ ਕਰੋੜਪਤੀ ਹੈ ਐ।
ਹੈਂ, ਉਹ ਵੀ ਤਾਂ ਕਹਿੰਦੀ ਆ, ਉਹ ਦੇਖ ਲੇ ਰੋਜ਼ ਮਿਲ ੀ ਜੇ ਤਨੂੰ ਰੋ ਗੱਲ ਕਿੰਦਾ ਹੋਣਾ ਕੁਛ ਡਿਊਟੀ 'ਤੇ ਤਾਂ ਜਾਂਦੀ ਹੋਈ ਹੈ
ਐ ਨੀ ਕਹਿੰਦੀ ਕੁਛ ਕਹਿੰਦਾ ਤਲਾਕ ਵੀ ਨੀ ਦੇਣਾ, ਵੈਸੇ ਰੱਖਣੀ ਵੀ ਨੀ ਹਮ ਮਿਲਗੇ, ਤਾਂ ਕਹਿੰਦੀ ਇੰਨਾ ਉਹ ਹੈ ਵੀ ਤੁਸੀਂ ਕਹੋਗੇ ਵੀ ਇਹ ਤਾਂ ਕੁੜੀ ਤੁਹਾਡੀ ਗੱਲ ਤਾਂ ਮੁੰਡਾ ਸਹੀ ਹੈ।
ਫੇਰ ਉਹਦੇ ਮਾਂ ਬਾਪ ਅੱਛਾ ਫੇਰ ਇਹ ਸਮਝਾ ਬਫੜ ਦਰ ਲ ਅ ਤੇ ਹੈਗੀ ਬੋਲ
ਨਾ ਕਹਿੰਦੀ ਸੱਸ ਸੱਸ ਨੇ ਘਰ ਖ਼ਰਾਬ ਕੀਤਾ ਹੋਇਆ ਬਸ ਮਾਂ ਨਿਆਣੇ ਸੱਸ ਮਾਂ ਨਾਲ ਨੇ ਬਸ ਜਿਵੇਂ ਸਾਡੀ ਮਾਂ ਨੇ ਕਹਿਤਾ ਠੀਕ ਆ ਉਵੇਂ ਮੰਨੋ। ਹਮ। ਨਹੀਂ ਕਹਿੰਦਾ ਆਪਣੇ ਘਰੇ ਕਹਿੰਦੀ ਨਹੀਂ ਫਸਾਵ ਕਹਿ ਦਿੰਦੇ ਤੇ ਦਰਾਣੀ ਵੀ ਨੀ ਹੈਗੇ। ਉਹ ਵੀ ਜਾਤੀ ਇੱਧਰੋਂ ਵੀ ਭਜਾਤੀ ਕਹਿੰਦੀ ਨਹੀਂ ਕਹਿੰਦਾ ਫਿਰਰਣੇ ਮਾਂ ਬਾਪ ਕੋਲ ਰੋ। ਸਾਡੀ ਮਾਂ ਦੇ ਨੀ ਮੰਨਣੀ।
ਅੱਛਾ ਚ ਮ ਬਾਪ ਮ ਸਾਂਭ ਦੀ ਹੋਣੀ ਫਿਰ ਰੋਟੀ ਪਾਣੀ ਦਦੀ ਦੋ ਨਿਆਣੇ ਗ ਜਿਹੜੇ ਜਿਹੜੇ ਹੁਣ ਉਹ ਜਿੰਮੇ ਨੇ ਹੁਣ ਕਿੰਨੀ ਜਿੰਮੇਵਾਰੀ ਤਾਂ ਉਹਨਾਂ ਨੂੰ ਹੋ ਗਈ ਹ ਜਦੀ ਤ ਸੱਸ ਨੂੰ ਪਤਾ
ਸੱਸ ਦੀ ਚਲਦੀ ਹੈ ਕਹਿੰਦੇ ਘਰ ਚ ਬੱਸੇ ਇਹਨਾਂ ਦੇ
ਲੜਾਈ ਕਰਕੇ ਆਇਆ ਲੋਕੀ ਨੌਕਰੀ ਕਰਦੀ ਆ ਉਹਨਾ ਦਾ ਫੇਿਰ ਆ ਹਾਲ ਹੁੰਦਾ
ਦੀ ਕਹਿੰਦੀ ਆ ਫਰੀ ਦੇ ਨਗੋਰੇ ਜਿੰਹਨੇ ਮਾਰਨ ਆ ਉਓ ਮਰੀ ਜਾਣੇ
ਹਾਂ ਨਹੀਂ ਜਿਹਨਾਂ ਨੇ ਕਰਨਾ ਨੌਕਰੀਆਂ ਕਰਕੇ ਵੀ ਕਰਨਾ ਘਰ ਦਾ ਵੀ
ਆਹ ਨਹੀਂ ਵਿਹਲੀਆਂ ਨੇ ਗੋਰਿਆ ਬਸ ਇਏਧਰ ਨੂੰ ਮੰਮੀ ਕਹਿੰਦੀ ਸੀ ਚਿੱਤੜ ਇੱਧਰ ਨੂੰ ਮਰੋੜ ਲਏ ਇਧਰ ਨੂੰ ਮਰੋੜ ਟਾਈਮ ਤਾਂ ਹੋਇਆ ਨੀ ਹਜੇ ਮੈਂ ਦੇਖ ਰਹੀ ਹਾਂ ਵੀ ਚੱਟ ਠ ਹੋਇਆ ਤ
ਉਹ ਵੀ ਤਾਂ ਕਹਿੰਦੀ ਟਮ ਆਹ ਤੁਹਾਡੀ ਮੰਮੀ ਦਾ ਤਾਂ ਬਹੁਤ ਕੁਛ ਬੋਲਦੀ ਸੀ ਭਾਈ ਤਾਂ ਤੂੰ ਸਪੀਕਰ ਚ ਰੱਖਦੀ ਸਾਰਾ ਲੈ ਕੇ।
ਸਈ ਆ ਮੇਰੇ ਕੋਲ ਬਈ ਯਾਰ ਮੰਮੀ
ਨਾਲੀ ਸੰਨੀ ਨੂੰ ਸੁਣਾ ਦੇ ਕਦੀ ਰੋਜ਼ ਮ ਲਾਇ ਤੇਰਾ ਮਨ ਦੀ ਕਣਪ ਦਾ ਸੁਟ ਲ
ਹਮ--ਹਮ ਬਸ ਫੇਰ ਕਹਿ ਦਿੰਦੇ ਆ ਕਹਿੰਦੇ ਮੈਂ ਕਿ ਇਹਦੇ ਕੋਲ ਤੂੰ ਤਾਂ ਫੇ ਮਾਂ ਨਾਲ ਗੱਲਲਾ ਕਹਦੀੈਂ ਕਿਹਦੇ ਨਾਲ ਕਰਾਂ ਕਹਿੰਦੇ ਮਾ ਖਰਾ
ਹਾਂ ਆਹ ਉਹ ਤਾਂ ਹੈ ਹੀ ਹੈ ਹੁਣ ਮਾਂ ਨਾਲ ਥੋੜਾ ਜ ਜੋੋਰਤੀ
ਹਾਂ।
ਕਹਿ ਵੀ ਹੁੰਦਾ
ਮ ਕਿਹਾ ਗੱਲ ਤਾਂ ਤੁਹਾਡੀ ਵੀ ਸਹੀ ਆ ਗੱਲਤ ਹਾਂ
ਤੇ ਫੇਿਰ ਹੁਣ ਇਹ ਹੱਲ ਕ ਇਹਦਾ
ਕਹਿੰਦੇ ਮੈਂ ਤਾਂ ਵੀ ਹੁਣ ਤੇਰੇ ਨਾਲ ਹੀ ਗੱਲ ਕਰਨੀ ਆ। ਟਾਈਮ ਤਨੂੰ ਇਹ ਤ ਰਹਿ ਦਾ ਹੀ। ਕਿਆ ਕਰਨੀ ਆ ਤੂੰ ਜਾ ਕੇ ਮੈਂ ਕਿਹਾ ਚ ਮੈਂ ਨਹੀਂ ਜਾਂਦੀ ਮੈਨੂੰ ਤਾਂ ਕੋਈ ਚੱਕਰ ਨੀ ਮੈਂ।
ਆਹੋ ਰਸੋਹੀ ਤਾਂ ਕਹਿੰਦਾ ਸੀੀ ਅਜ ਵੀ ਦੋ ਦਿਨ ਕਹਿੰਦਾ ਕੁਛ ਨੀ ਹੁੰਦਾ। ਕਹਿੰਦਾ ਆਏਂ ਹ ਚੁਡਰ ਕੇ ਰਹਿਣਾ ਇਹਦੇ ਤਾਂਹੀ ਚੱਲਣਾ ਹੀ ਆਏ ਇਹਨੂੰ ਕੋਈ ਫਰਕ ਨੀ ਤੂੰ ਚਾਹੇ ਨਾ ਕਹਿੰਦਾ ਇਹਨੂੰ ਉਹਨੂੰ ਕੋ।
ਉਹ ਬਸ ਆਪਣਾ ਹੀ ਨੀ ਮਨ ਜਾਹਾ ਹੈਗਾ ਫੇਿਰ ਨਿਆਣਿਆਂ ਦਾ ਉਹੀ ਪੁੱਤ ਕ ਲੇਸ ਜਹਾ ਮੇਰੇ ਵਰਗੀ ਦਾ ਚ ਸਿਆਣੀ ਵਿਆਣੀ ਦਾ ਗੱਲ ਨਹੀਂ ਜਾਊਗੀ ਫੇਿਰ ਨਿਆਣੇ ਦਾ ਚੱਲੀ ਜਾਣਾ ਦੇਸ਼ੋ ਤੂੰ ਐਂ ਕਹਿੰਦੇ ਫੇਰ ਨਿਆਣਿਆਂ ਨੂੰ ਖੜਾ ਖੜਾ ਕੇ ਉੱਥੇ ਗੱਲਾਂ ਕਰੀ ਜਾਣੀਆਂ ਉਲਟ ਪਟਾਗ ਜਆਂ।
ਹੀ ਤਾਂ ਕਹਿੰਦੀ ਫੇਿਰ ਬੋਲਣ ਦੀ ਵੀ ਅਕਲੀ ਪਿਛਲੇ ਵਾਰਦੀ ਸੂ ਹੀ ਤਾਂ ਕਹਿੰਦੀ ਆ।
ਬਿਠਾ ਕੇ ਇੱਕ ਵਾਰੀ ਝਾੜੀ ਨਾ ਫੇਰ ਆਉਂਗੀ। ਮੈਂ ਵੀ ਭਾਈ ਤਾਂ ਨੀ ਆਈ ਉਹ ਤੇਰੀ ਘਰ ਲਈ ਤਹਨੂੰ ਬੜਕਦੇ ਸੀ ਘ ਅੰਝ ਵੀ ਖੜਾਂਦੀ ਹੋਣੀ ਆ। ਗੱਲਾਂ ਖਵਾਰਦੀ ਹੋਣੀਆਂ ਤੇਰੇ ਮੁੰਡਿਆਂ ਨੂੰ ਖੜਾ ਖੜਾ ਕੇ ਐਵੇਂ।
ਪਰ ਤੂੰ ਕੋਲ ਬੈਠਾ ਨੀ ਤੀ
ਆਹੋ ਚ ਪਹਿਲਾਂ ਨੀਚੇ ਪਹਿਲਾਂ ਨੀਚੇ ਗੁੜੀਆਂ ਨੂੰ ਕਿਹਾ ਉਹਨੇ
ਹਾਂ ਦੁਬਾਵੇ ਉੜੀ ਆ ਗੱਲ ਸੁਣ ਉਡੀੀ ਆਆ ਗੱਲ ਸੁਣ ਤਾਂ ਇਹ ਵੀ
ਕਹਿੰਦੀ ਨਿਆਣਿਆਂ ਦੇ ਮਨ ਚ ਫਰਕ ਨਹੀਂੀ ਪੈਣੇ ਚਾਹੀਦੇ ਤੁਸੀਂ। ਫ਼ਰਕ ਪਾਉਦੇ ਹੋ ਐਂ ਕਰਦੇਓ ਦੀਸ਼ੂ ਨੂੰ ਇਹ ਗੱਲਾਂ ਹਹ ਮੈਨੂੰ ਤਾਂ ਪਤਾ ਹੀ ਨੀ ਸੀ ਇਹਨੇ ਇਹ ਗੱਲ ਕਹਿਣੀ ਆ ਮੈਂ ਤਾਂ ਭੇਜਣੀ ਨੀ ਤੀ ਕੁੜੀ।
ਆਾਂ। ਨਹੀਂ ਬੱਲ ਇਹ ਲਗਈ ਹੇ ਪੜ੍ਹੀ ਲਿਖੀ ਹੈ।